ਹੈਲੋ ਹੈਲੋ ਹੈਲੋ ਹੈਲੋ
ਹੈਲੋ ਮੇਰੀ ਆਵਾਜ਼ ਆ ਰਹੀ ਤੁਹਾਨੂੰ।
ਹਾਂਜੀ-ਹਾਂਜੀ ਹੁਣ ਆ ਜੀ ਆਵਾਜ਼ ਸਸ ਸ੍ਰੀ ਕਾਲ ਜੀ ਕੀ ਹਾਲ ਜੇ।
ਤੁਹਾਡੀ-ਤੁਹਾਡੀ ਘੱਟ ਆ ਰਹੀ ਹੈ ਕਾਫ਼ੀ ਘੱਟ ਹੈ।
ਘਟ ਆ ਰਹੀ।
ਬਹੁਤ ਜਾਦਾ ਘੱਟ ਹੈ।
ਹੈਲੋ
ਸਟੀਲ ਸਲੋ। ਹੈਲੋ
ਹੈਲੋ
ਤੁਹਾਡੀ ਆਵਾਜ਼ ਪ੍ਰੋਪਰ ਨਹੀਂ ਆ ਰਹੀ।
ਹੈਲੋ
ਹਾਂਜੀ ਬਹੁਤ ਥੋੜ੍ਹੀ ਹੈ ਬਟ ਇਟਸ ਓਕੇ।
ਹਾਂ ਟੈਕਨੋਲੋਜੀ ਦਾ ਥੋੜ੍ਹਾ ਇਸ਼ੂ ਰਹਿੰਦਾ। ਨੈਟਵਰਕ ਪ੍ਰੋਬਲਮ ਹੋ ਜਾਂਦੀ ਹੈ ਇਟਸ ਓਕੇ।
ਹਾਂਜੀ
ਹੈਲੋ
ਹੈਲੋ
ਹਾਂਜੀ ਅਹ ਫਿਰ ਟੈਕਨੋਲੋਜੀ ਬਾਰੇ ਕੀ ਵਿਚਾਰ ਹੈ ਕਿਉਂਕਿ ਨੈਟਵਰਕ ਇਸ਼ੂ ਕਾਫ਼ੀ ਰਹਿੰਦਾ। ਸਾਨੂੰ ਸਾਰਿਆਂ ਨੂੰ ਸਮ ਟਾਈਮ ਜਦੋਂ ਆਪਾਂ ਗੱਲ ਕਰਦੇ ਹਾ। ਕਾਫੀ ਨੈੱਟਵਰਕ ਇਸ਼ੂ ਰਹਿੰਦਾ ਹੈ ਤੁਹਾਡਾ ਕੀ ਵਿਚਾਰ ਹੈ।
ਮੇਰੇ ਖਿਆਲ ਵਿੱਚ ਤਾਂ ਤਕਨੋਲਜੀ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਆ।
ਹਾਂ ਆਸਾਨ ਤਾਂ ਬਣਾ ਦਿੱਤਾ ਹੈ ਅਹ ਪਰ ਇਹ ਹੈ ਕਿ
ਘਰ ਬੈਠੇ ਕਰ ਸਕਦੇ ਆ ਟੈਕਨੋਲਜੀ ਦੇ ਨਾਲ।
ਹਮ ਰਾਈਟ ਇਹ ਹੈ ਕਿ ਆਪਾ ਸਾਰੇ ਘਰ ਆਪਣਾ-ਆਪਣਾ ਕੰਮ ਕਰ ਸਕਦੇ ਹਾਂ ਬਾਰ ਅਹ ਦਫ਼ਤਰਾਂ ਚ ਜਾਣ ਦੀ ਲੋੜ ਨਹੀਂ ਹੈਗੀ ਸਰਕਾਰੀ ਕੰਮਾਂ ਦੀ। ਸਾਰਾ ਕੁਛ ਫੋਨ ਤੇ ਹੀ ਹੋ ਜਾਂਦਾ।
ਹਾਂਜੀ ਬਿਲਕੁਲ ਹਾਂ ਜਿਵੇਂ ਬੈਂਕਿੰਗ, ਬਿੱਲਾਂ ਦਾ ਭੁਗਤਾਨ, ਨੈ ਟਿਕਟਾਂ ਦੀ ਬੁਕਿੰਗ, ਖਰੀਦਦਾਰੀ, ਮੋਬਾਈਲ
ਬਿਲਕੁਲ ਹਰ ਇੱਕ ਚੀਜ਼ ਬੱਚਿਆਂ ਨੂੰ ਕਾਫ਼ੀ ਸਹੂਲਤਾਂ ਹੋ ਗਈਆਂ ਨੇ।
ਹਾਂਜੀ
ਬਿਲਕੁਲ ਤਾ ਤੁਸੀ ਆਹ ਤੁਸੀਂ ਆਪਣਾ ਜਿੱਦਾਂ ਟਾਈਮ ਹੈ ਟੈਕਨੋਲਜੀ ਨਾਲ ਕਿਸ ਤਰ੍ਹਾਂ ਸਪੈਂਡ ਕਰਦੇ ਹੋ?
ਹੈਲੋ
ਹਾਂਜੀ, ਆਵਾਜ਼ ਸੁਣ ਪਾ ਰਹੇ ਹੋ।
ਹਾਂਜੀ-ਹਾਂਜੀ
ਠੀਕ ਹੈ। ਤਾਂ ਪਹਿਲਾਂ ਲੋਕੀ ਜਿਵੇਂ ਛੋਟੇ-ਛੋਟੇ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਲਾਦੇ ਸੀਗੇ ਪਰ ਹੁਣ ਸਾਰਾ ਕੁਛ ਹੀ ਅ ਤਕਨੋਲਜੀ ਨਾਲ ਹੋ ਜਾਂਦਾ ਹੈ, ਓਨਲਾਈਨ ਹੋ ਜਾਂਦਾ ਹੈ। ਜਿਵੇਂ ਕਿ ਬੈਂਕਿੰਗ ਹੋ ਗਈ, ਬਿੱਲਾਂ ਦਾ ਭੁਗਤਾਨ ਹੋ ਗਿਆ।
ਹਾਂਜੀ
ਟਿਕਟਾਂ ਬੁੱਕ ਹੋਣੀਆ, ਖਰੀਦਦਾਰੀ ਹੋਈ ਹੁਣ ਮੋਬਾਇਲ ਤੇ ਹੀ ਰਾਹੀਂ ਪੋਸੀਬਲ ਹੈ।
ਹਾਂਜੀ ਹਾਂਜੀ ਬੱਚਿਆਂ ਦੇ ਹਾਂਜੀ ਬੱਚਿਆਂ ਨੂੰ ਵੀ ਪੜ੍ਹਨ ਵਿੱਚ ਬੜੀ ਆਸਾਨੀ ਹੋਈ ਹੈ ਉਹਦੇ ਨਾਲ ਸਿੱਖ ਉਹ ਵੀ ਪੜ੍ਹਾਈ ਕਰ ਸਕਦੇ ਅਤੇ ਮੋਬਾਈਲਾਂ ਰਾਹੀਂ ਪੜ੍ਹਾਈ ਕਰਦੇ ਆ
ਬਿਲਕੁਲ ਵਿਦਿਆਰਥੀ ਔਨਲਾਈਨ ਕਲਾਸਾਂ ਅਤੇ ਵੀਡੀਓ ਰਾਹੀਂ ਵੀ ਪੜ੍ਹਾਈ ਕਰ ਸਕਦੇ ਨੇ
ਹਾਂਜੀ ਹਾਂਜੀ ਟੈਕਨੋਲਜੀ ਤਾਂ ਬਹੁਤ ਜ਼ਰੂਰੀ ਹੈ।
ਨਾਲ ਦੁਨੀਆਂ ਭਰ ਦੀਆਂ ਜਾਣਕਾਰੀਆਂ ਕੁਛ ਮਿੰਟਾਂ ਵਿੱਚ ਹੀ ਹਾਸਿਲ ਕੀਤੀਆਂ ਜਾ ਸਕਦੀਆਂ ਨੇ
ਹਾਂਜੀ
ਅੱਛਾ ਤੁਸੀਂ ਕੀ ਤੁਹਾਡਾ ਕੀ ਵਿਚਾਰ ਆ ਸੰਚਾਰ ਦੇ ਖੇਤਰ ਪਤਰ ਵਿੱਚ ਵੀ ਤਾਂ ਬਹੁਤ ਤਰੱਕੀ ਹੋਈ ਹੈ ਹੁਣ ਅਸੀਂ ਵੀਡੀਓ ਨਾਲ ਵੀਡੀਓ ਕਾਲ ਰਾਹੀਂ ਦੂਰ ਦਰਿੰਦੇ ਆਪਣੇ ਪਰਿਵਾਰ ਨਾਲ ਗੱਲ ਕਰ ਸਕਦੇ ਹਾਂ ਤੁਹਾਡਾ ਕੀ ਵਿਚਾਰ ਹੈ
ਹਾਂਜੀ ਹਾਂਜੀ ਬਿਲਕੁਲ ਜਿੱਦਾਂ ਪਹਿਲੋਂ ਚਿੱਠੀਆਂ ਭੇਜਣੀਆਂ ਪੈਂਦੀਆਂ ਸੀ ਸਾਨੂੰ। ਉਹ ਜਵਾਬ ਹੋਣ ਵਿੱਚ ਕਹਈ ਦਿਨ ਲੱਗ ਜਾਂਦੇ ਸ ਹਨ
ਹਮ ਰਾਈਟ
ਜੀ ਉਹ ਹੁਣ ਅੱਜ ਕੱਲ੍ਹ ਬਹੁਤ ਆਸਾਨ ਹੋ ਗਿਆ ਹੋਇਆ ਵਾ
ਹਮ ਤੇ ਤੁਹਾਨੂੰ ਕੀ ਲੱਗਦਾ ਹੈ ਟੈਕਨੋਲੋਜੀ ਨੇ ਮਨੋਰੰਜਨ ਦੇ ਖੇਤਰ ਵਿੱਚ ਵੀ ਬਦਲਾਵ ਲਿਆਂਂਦੇ ਨੇ ਕਾਫੀ ਪਹਿਲਾਂ ਨਾਲੋਂ
ਹਾਂਜੀ ਹਾਂਜੀ ਜਿੱਦਾਂ ਹੋਣ ਲ ਟੀ ਵੀ ਮੋਬਾਈਲਾਂ ਇੰਟਰਨੈੱਟ ਰਾਹੀਂ ਫਿਲਮਾਂ ਦੇ ਗੀਤ ਵਗੈਰਾ ਸੁਣ ਸਕਦੇ ਆ ਫਿਲਮਾਂ ਦੇਖ ਸਕਦੇ ਆ ਸਭ ਕੁਛ ਆਸਾਨ ਹੋ ਗਿਆ ਵਾ ਹੁਣ ਤੇ
ਪਹਿਲਾਂ ਬਲੈਕ ਐਂਡ ਵਾਈਟ ਮੂਵੀਜ਼ ਚਲਦੀਆਂ ਸੀ ਹੁਣ ਸਾਰਾ ਕੁਛ ਵਧੀਆ ਹੈ ਕਿ ਹਰ ਇੱਕ ਚੀਜ਼ ਵਿੱਚ ਇਪਰੂਵ ਅ ਮਤਲਬ ਅ ਠੀਕ ਹੋਇਆ ਹੈ ਟੈਕਨੋਲੋਜੀ ਨੇ ਕਾਫ਼ੀ ਕਾਫ਼ੀ ਤਰੱਕੀ ਕੀਤੀ ਹੈ ਹਰ ਖੇਤਰ ਵਿੱਚ
ਹਾਂਜੀ ਹਾਂਜੀ
ਤੇ ਹੁਣ ਜਿਹੜਾ ਜਿਹੜਾ ਹੈਗਾ ਮੈਡੀਕਲ ਸਿਹਤ ਵਿਭਾਗ ਹੈ ਉਹਦੇ ਉਹਨੇ ਵੀ ਕਾਫ਼ੀ ਤਰੱਕੀ ਕੀਤੀ ਹੈ ਜਿਵੇਂ ਡਾਕ ਾਕਟਰਾਂ ਨੂੰ ਹੁਣ ਬਿਮਾਰੀਆਂ ਦਾ ਜਲਦੀ ਪਤਾ ਲੱਗ ਜਾਂਦਾ। ਮਰੀਜ਼ਾਂ ਨੂੰ ਚੰਗਾ ਚੰਗੀ ਅ ਚੰਗੀ ਸਹੂਲਤ ਮਿਲ ਜਾਂਦੀ ਹੈ ਪਹਿਲਾਂ ਇਹ ਸਾਰੀਆਂ ਚੀਜ਼ਾਂ ਮੁਸ਼ਕਿਲ ਸੀ ਕਾਫ਼ੀ ਕਾਫ਼ੀ ਟਾਈਮ ਤੱਕ ਕਿਸੇ ਨੂੰ ਕੀ ਬਿਮਾਰੀ ਹੈ ਉਹ ਜਲਦੀ ਪਤਾ ਨਹੀਂ ਸੀ ਲਗਾ ਸਕਦੇ
ਹਾਂਜੀ ਮੈਂ ਵੀ ਵੇਖਿਆ ਜਿੱਦਾਂ ਲੋਕੀ ਹੁਣ ਪਰ ਸਮ ਇਹਨਾਂ ਦੇ ਥੋੜ੍ਹੇ ਨੁਕਸਾਨ ਵੀ ਹੈਗੇ ਆ ਟੈਕਨੋਲੋਜੀ ਦੇ
ਬਿਲਕੁਲ ਇਹ ਤਾਂ ਹੈ
ਕਿ ਪਹਿਲਾਂ ਸਾਹਮਣੇ ਬੈਠ ਕੇ ਗੱਲਾਂ ਕਰਦੇ ਸੀ
ਹਮ
ਹੁਣ ਅੱਜ ਕੱਲ੍ਹ ਨਹੀਂ ਕਰਦੇ ਆਪਣਾ ਆਪੋ ਆਪਣੇ ਮੋਬਾਇਲਾਂ ਵਿੱਚ ਲੱਗੇ ਰਹਿੰਦੇ ਆ
ਹੁਣ ਨੀ ਉਹ ਹੈਗਾ।
ਹ ਨਾ ਜੀ
ਲੋਕੀ ਜ਼ਿਆਦਾਤਰ ਆਪਣਾ ਟਾਈਮ ਮੋਬਾਇਲ ਤੇ ਬਤਿਉਂਦੇ ਹੈ।
ਹਾਂਜੀ ਜਿੱਦਾਂ ਕਿ ਲੋਕੀ ਅੱਜ ਕੱਲ੍ਹ ਇਹਦੇ ਨਾਲ ਕ੍ਰਾਈਮ ਵੀ ਬਹੁਤ ਵੱਧ ਗਏ ਆ
ਹਮ ਬਿਲਕੁਲ ਸਾਈਬਰ ਕ੍ਰਾਈਮ ਨੇ ਬਹੁਤ ਜਗ੍ਹਾ ਲੈ ਲਈ ਹੈ ਆਪਣੀ ਅੱਜ ਕੱਲ ਦੀ ਟਾਈਮ ਵਿੱਚ
ਹਾਂਜੀ ਹਾਂਜੀ ਬਿਲਕੁਲ
ਕਿ ਤੁਹਾਨੂੰ ਲੱਗਦਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਟੈਕਨੋਲਜੀ ਹੋਰ ਤੇਜ਼ੀ ਨਾਲ ਵਿਕਸਿਤ ਥੋਵੇਗੀ
ਹਾਂਜੀ ਹਾਂਜੀ ਹੈਲੋ ਆਵਾਜ਼ ਹੀ ਰੋਕ ਹੈਲੋ ਹਾਂਜੀ ਹਾਂਜੀ
ਪਰ ਸਾਨੂੰ ਟੈਕਨੋਲੋਜੀ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਐ। ਕਿਉਂਕਿ ਅੱਜਕਲ੍ਹ ਜਦੋਂ ਬੱਚੇ ਵੀ ਆਪਣਾ ਫੋਨ ਯੂਜ ਕਰਦੇ ਆ ਉਹਨਾਂ ਨੂੰ ਦੱਸਣਾ ਚਾਈਦਾ ਕਿ ਕੀ ਤੁਹਾਡੇ ਲਈ ਦੇਖਣਾ ਠੀਕ ਐ ਕੀ ਨਹੀਂ ਐ। ਕਿਉਂਕਿ ਸਾਨੂੰ ਪੇਰੈਂਟਸ ਨੂੰ ਤਾਂ ਸਮ ਟਾਈਮ ਪਤਾ ਈ ਨੀ ਹੁੰਦਾ ਕਿ ਬੱਚੇ ਕੀ ਦੇਖਦੇ ਪਏ ਆ ਸਹੀ ਚੀਜ਼ ਦੇਖਦੇ ਪਏ ਆ ਕਿ ਨਈ ਦੇਖਦੇ ਪਏ ਆ ਸਈ ਕਿਆ
ਹਾਂਜੀ-ਹਾਂਜੀ ਬਿਲਕੁਲ। ਮੈਂ ਸਹਿਮਤ ਆ ਤੁਆਡੀ ਗੱਲ ਦੇ ਨਾਲ ਏ ਤਕਨੋਲੋਜੀ ਸਾਡੀ ਸਹਾਇਤਾ ਲਈ ਆ। ਏਸ ਤੇ ਪੂਰਾ ਵੀ ਨਿਰਭਰ ਨਈ ਹੋਣਾ ਚਾਈਦਾ।
ਬਿਲਕੁਲ।
ਹਾਂਜੀ।
ਏ ਤਾਂ ਹੈ ਤਾਂ ਮਤਲਬ ਕਿ ਹੁਣ ਜੇੜੇ ਅਹ ਬੱਚੇ ਆ ਬੱਚਿਆਂ ਨੂੰ ਪਰ ਜੇ ਹੈ ਕਿ ਓਨਲਾਈਨ ਕਲਾਸ ਚ ਛੁੱਟੀਆ ਹੋ ਜਾਂਦੀਆਂ ਨੇ ਟੀਚਰਸ ਔਨਲਾਈਨ ਓਨਾਂ ਵਿੱਚ ਸਹੂਲਤਾਂ ਮਿਲ ਜਾਂਦੀਆਂ ਨੇ। ਔਨਲਾਈਨ ਕਲਾਸਿਜ ਲੱਗਦੀਆਂ ਨੇ ਪੜ੍ਹਦੇ ਆ। ਉਦੇ ਵਿੱਚ ਠੀਕ ਐ। ਪਰ ਜੇੜੇ ਸਾਹਮਣੇ ਬੈਠ ਕੇ ਟੀਚਰਸ ਉਹਨਾ ਨੂੰ ਪੜ੍ਹਾਦੇ ਆ। ਓ ਜ਼ਿਆਦਾ ਬੈਟਰ ਐ ਤੁਆਡੀ ਰਾਏ ਚ ਕੀ ਐ। ਕਿ ਔਨਲਾਈਨ ਪੜ੍ਹਾਈ ਜ਼ਿਆਦਾ ਵਧੀਆ ਐ ਕਿ ਸਾਹਮਣੇ ਬੈਠ ਕੇ ਟੀਚਰ ਕੋਲ ਪੜ੍ਹਨਾ।
ਹਾਂਜੀ ਵਿਦਿਆਰਥੀਆਂ ਨੂੰ ਪੂਰਾ ਨਈ ਏਨਾ ਤੇ ਨਿਰਭਰ ਹੋਣਾ ਚਾਈਦਾ ਬੱਚਿਆਂ ਨੂੰ ਵੀ ਜਿੱਦਾਂ ਕਿ ਸਾਹਮਣੇ ਬੈਠ ਕੇ ਪੜ੍ਹਨ ਤੇ ਜ਼ਿਆਦਾ ਵਧੀਆ ਵਾ ਓਨਲਾਈਨ ਕਲਾਸਾਂ ਦੇ ਨਾਲ ਤੇ ਐਨੀ ਸਮਝ ਵੀ ਨੀ ਲੱਗਦੀ ਬੱਚ ਚਲ
ਹੂੰ, ਬਿਲਕੁਲ-ਬਿਲਕੁਲ ਕਿ ਪਰ ਇ ਪਰ ਇਸਦੇ ਫਾਇਦੇ ਨਾਲ-ਨਾਲ ਸਾਨੂੰ ਇਸਦੇ ਨੁਕਸਾਨ ਤੋ ਵੀ ਸਾਵਧਾਨੀ ਵਰਤਣੀ ਚਾਈਦੀ ਐ। ਬੱਚਿਆਂ ਨੂੰ ਲੈ ਕੇ ਵੱਡਿਆਂ ਨੂੰ ਲੈ ਕੇ ਸਾਈਬਰ ਕ੍ਰਾਈਮ ਨੂੰ ਲੈ ਕੇ ਹਰ ਚੀਜ਼ ਵਿੱਚ ਜਿਵੇਂ ਅੱਜ-ਕੱਲ੍ਹ ਏ ਆਈ ਨੇ ਆਪਣੀ ਕਾਫ਼ੀ ਜਗ੍ਹਾ ਬਣਾਈ ਐ। ਟੈਕਨੋਲੋਜੀ ਵਿੱਚ ਸਾਡੇ ਸਾਰੇ ਕੰਮ ਬਹੁਤ ਈਜ਼ੀ ਹੋਗੇ ਆ ਏ ਆਈ ਨਾਲ ਪੜ੍ਹਾਈ ਬਹੁਤ ਈਜ਼ੀ ਹੋ ਗਈ ਐ ਪਰ ਉਹਦਾ ਸਹੀ ਉਪਯੋਗ ਸਾਡੀ ਜਿੰਮੇਦਾਰੀ ਐ ਬੱਚਿਆਂ ਨੂੰ ਸਿਖਾਣਾ ਸਾਡੀ ਜ਼ਿੰਮੇਦਾਰੀ ਐ
ਹਾਂਜੀ, ਬੱਚਿਆਂ ਨੂੰ ਤਾਂ ਬਸ ਗ਼ਲਤ ਪਾਸੇ ਵੀ ਤੁਰ ਪੈਂਦੇ ਆ। ਬੱਚੇ
ਬਿਲਕੁਲ-ਬਿਲਕੁਲ ਉਹਦੇ ਕਰਕੇ ਨਾ ਤੇ ਅਹ ਕੀ ਕਹਿੰਦੇ ਆ। ਬਟ ਬੱਚੇ ਅੱਜਕੱਲ੍ਹ ਜ਼ਿਆਦਾ ਕੰਪਿਊਟਰ ਤੋਂ ਲੈਪਟੋਪ ਤੋਂ ਫੋਨ ਤੋਂ ਜ਼ਿਆਦਾ ਸਟੱਡੀ ਕਰਦੇ ਆ, ਰ ਬੁੱਕਸ ਰੀਡ ਕਰਨ ਬੁੱਕਸ ਪੜ੍ਹਨਾ ਪਸੰਦ ਨੀ ਕਰਦੇ। ਬੁੱਕਸ ਪੜ੍ਹਦੇ ਉਹਨਾ ਨੂੰ ਨੀਂਦ ਆ ਜਾਂਦੀ ਐ। ਜੇੜਾ ਕਨੈਕਸ਼ਨ ਹੁੰਦਾ ਸੀਗਾ। ਸਾਡੇ ਟਾਈਮ ਤੇ ਆਪਾਂ ਬੁੱਕਸ ਜ਼ਿਆਦਾ ਰੀਡ ਕਰਦੇ ਸੀ। ਉਹ ਕਿਤੇ ਨਾ ਕਿਤੇ ਬੱਚਿਆਂ ਦਾ ਅੱਜਕਲ੍ਹ ਟੁੱਟਦਾ ਜਾ ਰਿਆ ਐ।
ਹਾਂਜੀ-ਹਾਂਜੀ। ਦੇਖੋ ਏਦੇ ਗਿਆਨ ਦੇ ਨਾਲ ਤੇ ਬੜਾ ਕੁਛ ਸਿੱਖ ਵੀ ਸਕਦੇ ਆ ਬੱਚੇ
ਹੂੰ।
ਪਰ ਅਗਰ ਏਹਦਾ ਗ਼ਲਤ ਇਸਤੇਮਾਲ ਕਰ ਲੈਣ ਤਾਂ ਏਦਾ ਨੁਕਸਾਨ ਵੀ ਬਹੁਤ ਵੱਡਾ ਹੋ ਸਕਦਾ।
ਹੂੰ ਬਿਲਕੁਲ-ਬਿਲਕੁਲ ਏ ਤਾਂ ਹੈ। ਮੈਂ ਵੀ ਏਸ ਗੱਲ ਨਾ ਸਹਿਮਤ ਆ, ਟੈਕਨੋਲੋਜੀ ਸਾਡੀ ਅ ਅਹ ਸਹਾਇਤਾ ਲਈ ਹੈ। ਪਰ ਇਸਤੇ ਪੂਰੀ ਤਰ੍ਹਾਂ ਨਿਰਭਰ ਵੀ ਹੋਣਾ ਨਈ ਚਾਈਦਾ ਸਾਨੂੰ
ਹਾਂਜੀ-ਹਾਂਜੀ ਤੇ
ਹਰ ਇੱਕ ਚੀਜ਼ ਵਿੱਚ ਟੈਕਨੋਲਜੀ ਆ ਆਪਾਂ ਕਿਚਨ ਤੋ ਲੈਕੇ ਕੇ ਹਰ ਇੱਕ ਚੀਜ਼ ਕਾੰਬ ਜੇੜਾ ਆਪਾਂ ਕਰਦੇ ਆਂ ਟੈਕਨੋਲਜੀ ਨਾਲ ਈ ਕਾਰਦੇ ਜੇੜੇ ਸਾਡੇ ਆੱਜ-ਕਾੱਲ ਵੀਕਲ ਵੀ ਆਰੀਆਂ‌ ਓਨਾ‌ ਵਿੱਚ ਵੀ ਟੈਕਨੋਲਜੀ ਸਾਰੀ ਯੂਜ ਹੋਰੀ ਐ। ਟੈਕਨੋਲਜੀ ਸਾਡੀ ਜ਼ਿੰਦਗੀ ਵਿੱਚ ਹਰ ਜਗਾ ਤੇ ਆਪਾ‌ ਓਨੂੰ ਯੂਜ ਕਾਰ ਰੇਆਂ ਦੇਨ ਤੋ ਲੈ ਕੇ ਰਾਤ ਤੱਕ, ਆਪਾਂ ਓਥੋਂ ਦੂਰ ਵੀ ਨੀ ਜਾ ਸਕਦੇ। ਪਰ ਏਆ ਕਿ ਟਕਨੋਲਜੀ ਨਾਲ ਸਾਡੀ ਜੇੜੀ ਸਾਡੀ ਆਪਾਂ ਥੋੜੇ ਆਲਸੀ ਹੋਗੇਆ ਜੇੜਾ ਸ਼ਰੀਰਿਕ ਕਾੰਮ ਐ ਓ ਆਪਾ ਬੋਤ ਘਾੱਟ ਕਾਰ ਰੇਆਂ।
ਹਾਂਜੀ, ਟੈਕਨੋਲਜੀ ਦੇ ਨਾਲ ਪਰ ਏਵੀ ਐ ਕਿ ਸਾਨੂੰ ਫਾਏਦਾ ਵੀ ਐ ਏਨਾ ਨੇ ਹਾਡੀ ਜ਼ਿੰਦਗੀ ਨੂੰ ਤੇਜ਼ ਵੀ ਕਰਤਾ ਮਤਲਬ ਵਦੀਆ ਕਾਰਤਾ ਆਯਾਵਾ ਆਸਾਨ ਹੋਗੇਆ ਆਯਾਵਾ ਸਭ ਸਾਰੇ ਕਾੰਮ ਕਰਨੇ ਨੋਲਜੀ ਦੇ ਨਾਲ ਹਾਂਜੀ, ਏਦੇ ਫਾਏਦੇ ਵੀ ਬੋਤ ਆ।
ਹੂੰ, ‌ਨੁਕਸਾਨ ਘਾੱਟ ਨੇ ਫਾਈਦੇ ਜਾਦਾ ਆ, ਪਰ ਏ ਆ ਕਿ ਥੋੜਾ ਅ ਸ਼ਾਂਤ ਦਮਾਗ ਨਾਲ ਸੋਚ ਕੇ ਹਰ ਕਾੰਮ ਕਰੀਏ।
ਹਾਂਜੀ।
ਨੁਕਸਾਨ ਤੋ ਬਚੀਏ।
ਹਾਂਜੀ, ਨੁਕਸਾਨ ਤੋ ਬਚਨਾ ਚਾਈਦਾ ਏਦੇ
ਹੂੰ।
ਖ਼ਾਸ ਕਰਕੇ ਬੱਚੇਆਂ ਨੂੰ
ਹਾਂ ਖਾਸ ਕਰਕੇ ਬੱਚੇਆਂ ਨੂੰ, ਕਯੁਂਕਿ ਆੱਜ-ਕਾੱਲ ਤਾ ਆਪਾ ਟੈਕਨੋਲਜੀ ਤੋ‌ ਬਿਨਾਂ ਨਈ ਰੈ ਸਕਦੇ ਹਰ ਚੀਜ਼ ਵਿੱਚ ਯੂਜ ਕਰਨੀ ਐ ਬੱਚੇ ਨੇ ਸਾਡੇ ਕੋਲ ਬੱਚੇਆਂ ਦੀ ਸਟਡੀ ਐ, ਓਨਾਂ ਦਾ ਫਯੁਚਰ ਐ, ਓਨਾਂ ਨੂੰ ਕੋਡਿੰਗ ਸਖਾਨੀ ਐ, ਸਾਰਾ ਕੁਛ ਕਰਨਾ ਆ।
ਹਾਂਜੀ, ‌ ਹਾਂਜੀ।
ਸਾਡਾ ਕੀ ਵਿਚਾਰ ਐ।
ਹਾਂਜੀ, ਬੱਚੇਆਂ ਨੂੰ ਤੇ ਬੋਤ ਕੋਛ ਸਿਖਾਣਾ ਚਾਈਦਾ ਚਲੋ ਠੀਕ ਐ ਮੈਡਮ ਓਕੇ, ਬੋਤ ਵਦੀਆ ਲੱਗੇਆ ਤਾਡੇ ਨਾਲ ਗਾੱਲ ਕਾਰਕੇ ਓਕੇ।